ਬਾਏ।
ਸਸਰੀਕਾਲ ਜੀ।
ਹਾਂਜੀ, ਸਸੀਕਾਲ ਜੀ।
ਹੋਰ ਕਿਵੇਂ ਓੰ?
ਹਾਂਜੀ ਅਸੀਂ ਵਧੀਆ, ਤੁਸੀਂ ਦੱਸੋ?
ਵਧੀਆ, ਹੋਰ ਕੀ ਕਰ ਰਹੇ ਓ?
ਬਸ ਵਿਹਲੇ ਆ, ਹਲੇੇ ਤਾਂ ਬੈਠੇ ਨੇ, ਤੁਸੀਂ ਦੱਸੋ ਕੀ ਕਰ ਰਹੇ ਹੋ ਤੁਸੀਂ?
ਮੈਂ ਬਾਹਰ ਆਈ ਆ, ਹਵਾ ਅੱਛੀ ਚੱਲਦੀ ਪਈ ਏ।
ਅੱਛਾ-ਅੱਛਾ। ਚਲੋ ਵਧੀਆ ਗੱਲ ਏ।
ਹਾਂਜੀ, ਉਹ ਤੁ ਤੁਹਾਡੀ, ਡਿਨਰ ਦੀ ਤਿਆਰੀ ਹੋ ਗਈ।
ਹਾਂਜੀ, ਕਰ ਲਿਆ ਡਿਨਰ ਤੇ।
ਕਰ ਲਿਤਾ?
ਹਾਂਜੀ, ਕਰ ਲਿਆ। ਹਾਂਜੀ, ਬਸ ਅਸੀਂ ਜਲਦੀ ਕਰ ਲੈਂਨੇ ਆ ਥੋੜ੍ਹੇ
ਫੇਰ ਤੁਸੀਂ ਸੌਦੇ ਵਗੈਰਾ ਵੀ ਜਲਦੀ ਹੋਣੇ ਨਾ?
ਹਾਂਜੀ ਸੋ ਜਾਂਨੇ ਆਂ ਅਸੀਂ, ਉਹ ਕੋਈ ਨਹੀਂ ਟਾਈਮ ਜਲਦੀ ਹੋ ਜਾਂਦਾ ਸਾਢੇ ਦਸ ਤੱਕ।
ਸਾਢੇ ਦਸ ਤੱਕ।
ਹਾਂਜੀ।
ਫਿਰ ਸਵੇਰੇ ਕਿੰਨੇ ਵਜੇ ਤੋਂ ਉੱਠਦੇ ਓ?
ਅਸੀਂ ਉੱਠ ਜਾਂਨੇ ਆ, ਅੱਠ -ਨੌ ਵਜੇ ਤੱਕ। ਹਾਂਜੀ, ਹੋਰ ਬਸ ਸਭ ਠੀਕ ਨੇ, ਤੁਸੀਂ ਦੱਸੋ?
ਹੋਰ ਤੁਹਾਡਾ ਪਰਿਆਵਰਨ ਦੇ ਬਾਰੇ ਕੀ ਕਹਿਣਾ ਐ‌?
ਪਰਿਆਵਰਨ 'ਤੇ ਦੇਖੋ ਭੈਣ ਜੀ, ਪਰਿਆਵਰਨ ਤੇ ਅਸੀਂ ਖ਼ਰਾਬ ਕੀਤਾ ਹੋਇਆ।
ਹਾਂਜੀ।
ਜਿਵੇਂ ਮਨੁੱਖ ਰੁੱਖ ਕੱਟ ਰਹੇ ਨੇ, ਸਾਰੇ ਏਨੇ ਪਰਿਆਵਰਨ ਕਿੱਥੇ ਛੱਡ ਤਾਂ ਹੁਣ, ਪਰਿਆਵਰਨ ਤੇ ਪਰਿਆਵਰਨ ਲੱਗਦਾ ਹੀ ਨਹੀਂ ਹੈਗਾ। ਹੁਣ ਤੇ ਐਵੇਂ ਲੱਗਦਾ ਜਿਸੇ ਅਸੀਂ ਜਿਵੇਂ ਅਸੀਂ ਕੋਈ ਭੂਤੀਆ ਹਵੇਲੀ ਚ ਆਗੇ ਹੋਣ।
ਹਾਂਜ
ਹਾਂਜੀ, ਏਦਾਂ ਲੱਗਦਾ ਐਨ ਰੁੱਖ ਮਤਲਬ, ਬਹੁਤ ਲੋਕੀ ਕੱਟ ਰਹੇ ਨੇ। ਜੀਹਦੇ ਕਰਕੇ ਹਵਾਯੂ ਪ੍ਰਦੂਸ਼ਣ ਹੁੰਦਾ ਆ ਨਾ ਤੇ ਮਤਲਬ ਬੋਤ ਖ਼ਰਾਬ ਕਰਤਾ ਪਲ
ਅੱਜ-ਕੱਲ੍ਹ ਵਾਈਕਲ ਵਗੈਰਾ ਵੀ ਜ਼ਿਆਦਾ ਹੋਗੇ ਨੇ ਨਾ।
ਹਾਂਜੀ, ਵਹੀਕਲ ਵਗੈਰਾ ਵੀ ਬਹੁਤ। ਉਹਨਾਂ ਕਰਕੇ ਮਤਲਬ ਪ੍ਰਦੂਸ਼ਣ ਵੱਧ ਗਿਆ।
ਹੋਰ, ਹਰ ਘਰ 'ਚ ਏਸੀ ਵੀ ਹੋ ਗਿਆ।
ਹਾਂਜੀ, ਉਹੀ ਤੇ ਨਾ ਤੇ ਲੋਡ ਵੱਧ ਪੈ ਰਹੀ ਐ ਤੇ ਲਾਈਟਾਂ ਫਿਰ ਕੱਟ ਰਹੀਆਂ ਨੇ।
ਹਾਂਜੀ।
ਹਾਂਜੀ, ਉਹ ਕਰਕੇ ਤੇ ਫਿਰ ਦਿੱਕਤ ਹੋ ਜਾਂਦੀ ਐ ਥੋੜ੍ਹੀ।
ਹਮ।
ਹਾਂਜੀ। ਤੁਸੀਂ ਦੱਸੋ ਕਿ ਓ, ਹੋਰ ਪਰਿਆਵਰਨ ਦੇ ਬਾਰੇ ਤੁਸੀਂ ਆਪਣੀਆਂ ਗੱਲਾਂ ਸੁਜੈਸਟ ਕਰੋ। ਅਸੀਂ ਕਿਵੇਂ ਬ ਬਚਾ ਸਕਦੇ ਏਨੇ।
ਬਸ ਐਈਐ ਕਿ ਲੋਕੀ ਪੇੜ ਘੱਟ ਤੋਂ ਘੱਟ ਕੱਟਣ। ਮਲਬ ਨਾ ਈ ਕੱਟਣ ਇੱਕ ਤਰ੍ਹਾਂ ਤੋਂ ਔਰ ਜਿੰਨੇ ਹੋ ਸਕੇ ਪੇੜ ਲਾਏ-ਲਾਨ।
ਹਾਂਜੀ, ਐ ਤੇ ਹੈ।
ਔਰ ਤੁਸੀਂ ਲਾਇਆ ਆਪਣੀ ਲਾਈਫ 'ਚ ਕੋਈ ਪੇੜ ਵਗੈਰਾ।
ਹਾਲੇ ਹਾਂਜੀ। ਨਹੀਂ ਮੈਂ ਤੇ ਨੀ ਲਗਾਇਆ ਹਾਲੇ, ਲਗਾਵਾਂਗਾ।
ਅੱਛਾ-ਅੱਛਾ। ਹੋਰ, ਤੁਹਾਡੇ ਘਰ 'ਚ ਲੱਗ ਰਹੇ ਨੇ ਪੇੜ ਵਗੈਰਾ।
ਛੋਟੇ ਹੁੰਦੇ ਲਗਾਇਆ ਸੀ। ਪਤਾ ਨੀ ਕਦੋਂ ਲਗਾਇਆ ਸੀ। ਸਕੂਲ ਟਾਈਮ 'ਚ ਲਗਾਇਆ ਸੀ। ਸਕੂਲੇ ਈ ਲਗਾਇਆ ਸੀ, ਅਸੀਂ ਬੱਸ।
ਹਮ।
ਜਦੋਂ ਅਸੀਂ ਫਿਫਥ ਪਤਾ ਨੀ, ਫੋਰਥ ਕਲਾਸ ਵਿੱਚ ਸੀਗੇ। ਜਦੋਂ ਲਗਾਇਆ ਸੀ, ਹਾਂਜੀ।
ਅੱਛਾ‌।
ਉਦੋਂ ਪਲਾਂਟ-ਪਲਾਂਟ ਟਰਾਂ, ਪਤਾ ਨੀ ਕਿ ਟ-ਟ੍ਰੀ ਪਲਾਂਟ ਐਕਟੀਵਿਟੀ ਸੀ ਪਤਾ ਨ੍ਹੀ। ਚੌਥੀ-ਪੰਜਵੀਂ ਦੀ ਗੱਲ ਏ। ਜਦੋਂ ਮੈਡਮਾਂ ਨੇ ਲਗਵਾਇਆ ਸੀ, ਸਾਡੇ ਕੋਲ।
ਅੱਛਾ।
ਹਾਂਜੀ।
ਅੱਛਾ ਹੋਰ, ਪਲਾਂਟ ਦਾ ਸ਼ੌਕ ਐ ਵੈਸੇ ਤੁਹਾਨੂੰ।
ਕੀਦਾ।
ਪਲਾਂਟਸ ਵਗੈਰਾ ਦਾ।
ਨਹੀਂ ਬਹੁਤਾ ਤਾਂ ਨੀ ਹੈਗਾ।
ਹਾਂ, ਹੋਰ ਕੁਕਿੰਗ ਵਗੈਰਾ ਦਾ ਸ਼ੌਂਕ ਐ?
ਵੈਸੇ ਵਧੀਆ ਲੱਗਦੇ ਨੇ, ਆਸ-ਪਾਸ ਰੁੱਖ ਹੋਵੇ। ਸਾਡੇ ਤੇ ਘਰ ਦੇ ਬੈਕ ਸਾਈਡ ਈ ਰੁੱਖ ਹੈਗਾ, ਇੰਨਾ ਵਧੀਆ ਨਿੰਬ ਦਾ।
ਨਹੀਂ ਜਿੱਧਰੋਂ ਸਾਡੀ ਗਲੀ ਆ ਨਾ, ਉੱਥੇ ਪੇੜ ਮਤਲਬ ਲੱਗ ਰਹੇ ਆ। ਲੋਕਾਂ ਦੇ ਘਰ ਵੀ ਲੱਗ ਰਹੇ ਆ। ਲੋਕਾਂ ਨੇ ਆਪਣੇ ਬੂਹੇ ਦੇ ਅੱਗੇ ਵੀ ਲਾਏ ਹੋਏ ਨੇੇ, ਕਾਫੀਆਂ ਨੇ। ਸਾਡੇ ਵੀ ਲੱਗ ਰਹੇ ਨੇ ਤਿੰਨ ਹਾਡੇ ਸਾਹਮਣੇ ਵੀ ਲੱਗੇ ਨੇ। ਸਾਈਡ ਤੇ ਵੀ ਲੱਗੇ ਹੋਏ ਨੇ।
ਹਾਂਜੀ। ਹੋਰ ਤੁਵਾਨੂੰ ਕੂਕਿੰਗ ਦਾ ਸ਼ੌਕ ਐ?
ਕੁਕਿੰਗ ਦਾ ਨਹੀਂ। ਕੁਕਿੰਗ ਦਾ ਕੁਕਿੰਗ ਦਾ ਵੱਧ ਨੀ ਹੈਗਾ ਸ਼ੌਕ।
ਅੱਛਾ। ਉਹ ਤੇ ਹੈ ਈ ਐ। ਗਰਮ ਇਤਨਾ ਰਸੋਈ ਨੂੰ ਵੜਨ ਦਾ ਬਿਲਕੁਲ ਦਿਲ ਨੀ ਕਰਦਾ। ਬਸ ਐ ਕਿ ਬਣਾ-ਬਣਾਇਆ ਆ ਗਿਆ ਤੇ ਖਾ ਲੋ ਬਸ।
ਹਾਂਜੀ-ਹਾਂਜੀ, ਇਹ ਤੇ ਹੈ ਸਹੀ ਗੱਲ ਏ।
ਤੁਹਾਨੂੰ ਵੈਸੇ ਕੀ ਪਸੰਦ ਹੈ?
ਕੀ ਕਹਿ ਰਹੇ ਹੋ?
ਮੈਂ ਕਿਹਾ ਤੁਹਾਨੂੰ ਕੀ ਪਸੰਦ ਹੈ ਵੈਸੇ?
ਵੈਸੇ ਤੇ, ਮੈਨੂੰ ਚਿਕਨ ਬਹੁਤ ਵਧੀਆ ਲੱਗਦਾ। ਹਾਂਜੀ ਅਸੀਂ ਖਾ ਲੈਣੇ ਆ।
ਅੱਛਾ-ਅੱਛਾ। ਮੈਂ ਵੀ ਜਦੋਂ ਖਾਂਦੀ ਸੀ ਨਾ ਮੈਨੂੰ ਵੀ ਬਹੁਤ ਅੱਛਾ ਲੱਗਦਾ ਸੀ, ਮੈਂ ਨੂੰ ਪਕੌੜੇ ਬਹੁਤ ਸਵਾਦ ਲੱਗਦੇ ਆ।
ਹਾਂਜੀ-ਹਾਂਜੀ, ਨਹੀਂ ਵਧੀਆ ਲੱਗਦਾ ਐ ਵੈਸੇ।
ਹਾਂਜੀ, ਗਰੇਵੀ ਵਾਲਾ।
ਤੁਹਾਨੂੰ ਕੀ ਵਧੀਆ ਲੱਗਦਾ ਹੈ ਖਾਣ ਚ?
ਹੁਣ ਤੇ ਮੈਂ, ਚਾਰ ਸਾਲ ਹੋ ਗਏ ਚਿਕਨ ਛੱਡ ਦਿੱਤਾ।
ਕੀ ਕਹਿ ਰਹੇ ਹੋ?
ਮੈਂ ਕਿਹਾ ਚਾਰ ਸਾਲ ਹੋ ਏ, ਮੈਂ ਚਿਕਨ ਛੱਡ ਦਿੱਤਾ ਹੁਣ।
ਅੱਛਾ, ਛੱਡਿਆ ਕਿਉਂ ਸੀ ਵੈਸੇ?
ਮੇਰੀ ਮੰਮੀ ਪਹਿਲੀ ਵਾਰ ਖਾਟੂ ਸ਼ਾਮ ਗਈ ਸੀ। ਬਸ ਉਸ ਤੋਂ ਬਾਅਦ ਤੋਂ ਅਸੀ ਖਾਇਆ ਨੀ ਐ।
ਹਾਂਜੀ?
ਮੈਂ ਕਿਹਾ ਮੇਰੀ ਮੰਮੀ ਖਾਟੂ ਸ਼ਾਮ ਗਈ ਸੀ, ਉਸ ਤੋਂ ਬਾਅਦ ਨੀ ਖਾਇਆ ਅਸੀ।
ਅੱਛਾ -ਅੱਛਾ। ਹਾਂ ਇਹ ਵੀ ਹੁੰਦਾ ਆਪਣੀ- ਆਪਣੀ ਸ਼ਰਧਾ ਹੁੰਦੀ ਹੈ।
ਲੈ ਕੇ ਭੇਜ ਦਿਓ, ਪਰਸੋਂ ਹਾਂ।
ਹਮਮ, ਆਪਣੀ- ਆਪਣੀ ਸ਼ਰਧਾ ਹੁੰਦੀ ਹੈ, ਸਾਰਿਆਂ ਦੀ।
ਹਾਂ।
ਹੋਰ ਦੱਸੋ, ਹੋਰ ਮਤਲਬ ਵੈਜ 'ਚ ਵੈਜ 'ਚ ਕੀ ਖਾ ਲੈਂਦੇ ਓ?
ਵੈਜ਼ 'ਚ ਮੈਨੂੰ, ਜਿਆਦਾ ਗਰਮੀਆਂ ਦੀ ਸਬਜ਼ੀਆਂ ਬਿਲਕੁੱਲ ਪਸੰਦ ਨਹੀਂ ਐ। ਇਹ ਘੀਆ ਹੋ ਗਿਆ, ਢਿੰਡੇ ਹੋ ਗਏ, ਤੋਰੀ ਹੋ ਗਏ। ਤੂੰ ਕੱਦੂ ਵਗੈਰਾ ਨੋ ਮੇਰੇ ਕੋਲ ਬਹੁਤ ਗੰਦ ਸਾਂਗ ਅੱਛਾ ਲੱਗਦਾ, ਮੈਂ ਟਿੰਡੇ ਤੋਰੀਆਂ ਕਹਿ ਰਹੀ ਹਾਂ ਕਿ, ਮੈਨੂੰ ਬਿਲਕੁੱਲ ਪਸੰਦ ਨਹੀ ਐ। ਟਿੰਡੇ, ਤੋਰੀ। ਕੱਦੂ ਹੋਰ ਕਹਿੰਦਾ, ਘੀਆ ਬਿੱਲਕੁੱਲ ਬੇਕਾਰ। ਸਾਡੇ ਘਰ ਬੰਨਦਾ ਵੀ ਨੀ, ਆਂਦਾ ਵੀ ਨੀ ਨਾ ਅਸੀ ਖਾਂਦੇ। ਮਤਲਬ ਮੇਰੀ ਮੰਮੀ ਨੂੰ ਪਸੰਦ ਐ, ਪਰ ਫੇਰ ਵੀ ਬੰਨਦਾ ਨੀ ਐ। ਜੋ ਮੈਂ ਕਿੱਥੇ ਗਈ ਹੂਆ ਤੇ ਬਣਦਾ। ਉਹ ਖਾ ਲੈਂਦੇ ਨੇ, ਮੌਕਾ -ਮੌਕੇ ਤੇ ਚੌਕੇ ਮਾਰ ਲੈਂਦੇ ਨੇ।
ਨਹੀ ਉਹ ਖਾਂ ਲੈਂਦੇ ਨੇ?
ਕੀ?
ਚਿਕਨ ਵਗੈਰਾ।
ਨਾ ਨਾ ਸਾਡੇ ਘਰ ਨੀ ਖਾਂਦਾ ਕੋਈ ਹੁਣ।
ਅੱਛਾ ਆ।
ਹਾਂਜੀ।
ਚਲੋ ਵਧੀਆ, ਗੱਲ ਏ ਫਿਰ ਤੇ। ਬਾਕੀ ਵੈਜ 'ਚ ਤੁਹਾਨੂੰ ਸਭ ਤੋਂ ਵਧੀਆ ਸਾਂਗ ਲੱਗਦਾ ਹਨਾ।
ਹਾਂਜੀ, ਸਰਦੀਆਂ 'ਚ ਸਾਂਗ ਔਰ ਉੱਦਾਂ ਕੜੀ ਚਾਵਲ।
ਕੜੀ ਚਾਵਲ ਤੇ ਸਾਰਿਆਂ ਦੇ ਫੇਵਰੇਟ ਹੁੰਦੇ।
ਇੱਕ ਘੱਨਇਆ ਚੌਕ ਹਾਂਜੀ। ਇੱਕ ਘੱਨਈਆ ਚੌਕ ਤੇ ਆ ਕੜੀ ਚਾਵਲ ਉਹ ਬਹੁਤ-ਬਹੁਤ ਅੱਛੇ ਬਣਾਉਂਦਾ ਹੈ ਉਹ ਐਨੀ ਖੱਟੀ ਕੜੀ ਤੇ ਚਾਵਲ। ਬਹੁਤ ਅੱਛੇ ਬਣਾਂਦਾ ਸੱਤਰ ਰੁਪਏ ਪਹਿਲੇ ਸੱਠ ਸੀ ਹੁਣ ਦਸ-ਪੰਦਰਾਂ ਦਿਨ ਤੇ ਉਹਨ ਸ ਦਿੱਤੀ ਪਰ ਪਲੇਟ ਬਹੁਤ ਸਵਾਦ ਲੱਗਦੀ ਦੋ ਬੰਦੇ ਮਤਲਬ ਆਰਾਮ ਨਾਲ ਖਾ ਸਕਦੇ ਨੇ। ਪਰ ਬਹੁਤ ਹੀ ਅੱਛੇ ਨੇ ਉਹ ਹਾਂਜੀ
ਵਧੀਆ ਕਰਦੇ ਫਿਰ ਤੇ
ਹੂੰ ਮੇਰੇ ਜਦੋਂ ਚੱਕਰ ਲ ਚੱਕਰ ਲੱਗਦਾ ਨਾ ਉਦਰ ਮੈਂ ਉਹ ਖਾ ਕੇ ਆਉਂਦੀ ਹਾਂ।
ਅੱਛਾ
ਹਾਂਜੀ ਹੋਰ ਤੁਹਾਨੂੰ ਫਾਸਟ-ਫੂਡ ਚ ਕੀ ਪਸੰਦ ਐ।
ਫਾਸਟ ਫੂਡ 'ਚ ਮੈਨੂੰ ਮੋਮੋਸ ਬਹੁਤ ਵਧੀਆ ਲੱਗਦੇ ਨੇ ਵੈਸੇ ਮੈਂ ਜ਼ਿਆਦਾ ਖਾਂਦਾ ਨਹੀਂ ਕਿਉਂਕਿ ਫੇਰ ਪਿੰਪਲ ਵਗੈਰਾ ਹੋ ਜਾਂਦੇ ਨੇ।
ਤੁਸੀਂ ਉਦੇ ਟਰਾਈ ਕੀਤੇ ਆ ਕਦੇ ਮੀਨਾ ਮਾਰਕੀਟ ਦੇ ਸਾਹਮਣੇ ਆ ਜੋ।
ਮੈਨੂੰ ਤਾਂ ਨੀਂ ਪਤਾ ਭੈਣ ਜੀ ਮੈਂ ਤੇ ਕਿਤੇ ਦੂਸਰੀ ਜਗ੍ਹਾ ਰਹਿੰਦਾ ਵਾਂ। ਮੀਨਾ ਮਾਰਕੀਟ ਕਿਥੇ ਨੀ ਮੈਨੂੰ ਪਤਾ
ਸਾਡੇ ਇੱਥੇ ਇਕ ਮੀਨਾ ਮਾਰਕੀਟ ਆ ਉੱਥੇ ਬਹੁਤ ਸਵਾਦ ਮੋਮੋਜ ਮਿਲਦੇ ਮੈਂ ਹਰਿਆਣਾ ਚ
ਅੱਛਾ ਅੱਛਾ ਅਸੀਂ ਤਾਂ ਜਲੰਧਰ ਰਹਿੰਦੇ ਨੇ।
ਅੱਛਾ ਅੱਛਾ
ਹਾਂਜੀ
ਸਾਡੇ ਇੱਥੇ ਇੱਕ ਹੈ ਮੀਨਾ ਮਾਰਕੀਟ ਹੈ ਉੱਥੇ ਬਹੁਤ ਹੀ ਅੱਛਾ ਬਣਦਾ ਅੱਛਾ ਅੱਛਾ
ਹਾਂਜੀ
ਚਲੋ ਵਧੀਆ ਗੱਲ ਐ ਹੋਰ ਤੁਹਾਨੂੰ ਚਾਹ ਪਸੰਦ ਹੈ ਕਿ ਕੌਫੀ।
ਸਾਨੂੰ ਤੇ ਚਾਹ ਹੀ ਵਧੀਆ ਲੱਗਦੀ ਹੈ ਨਈ ਪੰਜਾਬੀ ਬੰਦਿਆਂ ਨੂੰ ਚਾਹ ਵਧੀਆ ਲੱਗਦੀ ਹੈ ਕੌਫੀ ਇਥੇ ਪੀਂਦੇ ਨੇ।
ਕੋਫੀ ਨੀ ਪੀਂਦੇ
ਤੇ ਸਰਦੀਆਂ 'ਚ ਭੈਣ ਜੀ ਚਾਹ ਹੋਵੇ ਤੇ ਸਵੇਰੇ-ਸਵੇਰੇ ਮਤਲਬ ਘੀ ਲੱਗੇ ਹੋਏ ਪਰੌਂਠੇ ਹੋਣ ਅਤੇ ਸਾਗ ਹੋਣ ਮਜ਼ਾ ਹੀ ਹਾਂਜੀ ਗੋਭੀ ਦੇ ਹੋਣ ਚਾਹੇ ਭਾਵੇਂ ਕਿਸੇ ਦੇ ਵੀ ਹੋਏ ਤੇ ਨਾਲੇ ਸਾਗ ਹੋਣ ਵਧੀਆ ਮਤਲਬ ਦਿਨ ਨਿਕਲ ਜਾਂਦਾ ਏ।
ਗਰਮੀਆ, ਸਰਦੀਆਂ 'ਚ ਰੋਜ਼ ਹੀ ਮੰਨ ਲਓ ਤੁਸੀਂ ਗੋਭੀ ਦੀ ਪਰੌਂਠਾ ਬਣਨਾ ਹੀ ਬਣਨਾ ਸਵੇਰੇ ਸਵੇਰੇ ਕਈ ਵਾਰੀ ਦੁਪਹਿਰੇ ਵੀ ਹੋ ਜਾਂਦਾ ਮਤਲਬ ਬਹੁਤ ਟੇਸਟੀ ਲੱਗਦਾ ਅਗਰ ਹੁਣ ਵੀ ਬਣਾਂਦੇ ਆ ਨਾ ਅਸੀਂ ਬਣਾਏ ਸੀ ਦੋ ਚਾਰ ਦਿਨ ਪਹਿਲੇ ਬਹੁਤ ਟੇਸਟ ਲੱਗਿਆ ਸੀ ਅੱਜ ਵੀ ਲਿਤੀ ਆ ਗੋਭੀ ਹੁਣ ਵੇਖੋ ਕੱਲ ਕੀ ਬਣਦਾ ਤ ਗੋਭੀ ਆਲੂ ਬਣੇਗੀ ਕਿ ਰੋਟੀ ਬਣੇਗੀ।
ਅੱਛਾ ਅੱਛਾ ਚਲੋ ਵਧੀਆ ਨਾ ਫੇਰ
ਹਾਂਜੀ
ਹੂੰ ਬਸ ਅਸੀਂ ਵਧੀਆ ਨੇ ਮੈਂ ਕਿਹਾ ਚਲੋ ਮੈਂ ਭੈਣ ਜੀ ਨੂੰ ਹਾਂਜੀ ਮੈਂ ਸਟੱਡੀ ਕਰਨਾ ਪਲੱਸ ਟੂ ਕੰਪਲੀਟ ਹੋਈ ਹੈ ਹਲੇੇ ਤੇ
ਅੱਛਾ
ਹਾਂਜੀ
ਹੁਣ ਕੀ ਸੋਚਿਆ ਅੱਗੇ ਫੇਰ?
ਅੱਗੇ ਸੋਚਿਆ ਤੇ ਬਹੁਤ ਕੁਛ ਵੈਸੇ ਬੀ ਏ ਕਰਾਂਗਾ
ਮਤਲਬ ਓਪਨ ਬੋਰਡ ਤੋਂ ਯਾਂ ਔਫਲਾਈਨ।
ਓਪਨ ਤੋਂ ਕਰਾਂਗਾ ਓਪਨ ਤੋਂ।
ਅੱਛਾ ਫੇਰ ਰੈਗ ਮਤਲਬ ਕਿ ਫ ਦਿਨ ਵਿੱਚ ਕੀ ਕਰੋਗੇ ਫੇਰ?
ਦਿਨ ਵਿੱਚ ਅਕੈਡਮੀ ਜੁਆਇਨ ਕਰਾਂਗਾ ਕੋ ਕੰਪਿਊਟਰ ਕੋਰਸ ਕਰ ਲਾਂਗਾ।
ਅੱਛਾ, ਤੁਸੀ ਕੰਪਿਊਟਰ ਤੁਆਨੂੰ ਨੀ ਆਂਦਾ?
ਨਈ ਮੈਨੂੰ ਤੇ ਨੀ ਆਂਦਾ। ਬੇਸਿਕ ਆਂਦਾ ਵੈਸੇ ਬੇਸਿਕ ਈ ਕਰਨੈ। ਬੇਸਿਕ ਤੇ ਸਾਰੇਆਂ ਨੂੰ ਈ ਆਦੈ।
ਅਛਾ।
ਹੂੰ।
ਵਧੀਆ ਸਿੱਖਲੋ ਕੰਪਿਊਟਰ ਅੱਜ ਕੱਲ ਦੇ ਟੈਮ ਚ ਬੋਤ ਜਰੂਰੀ ਐ।
ਹਾਂਜੀ ਐ ਤੇ ਹੈ ਕੰਪਿਊਟਰ ਬੋਤ ਜ਼ਰੂਰੀ ਹੈਗੈ ਅਸੀ ਵੇ, ਖਾਂ ਮੈਂ ਕੇਆ ਕੰਪਿਊਟਰ ਬੋਤ ਜਰੂਰੀ ਹੈਗਾ ਸਿੱਖਾਂਗੇ।
ਹਾਂ ਮੈਂ ਜਾ ਰੀ ਆ ਸਿੱਖਣ। ਹੁਨੇ ਦੋ ਚਾਰ ਦਿਨ ਹੋਗੇ। ਐਕਸਲ ਸ਼ੁਰੂ ਕਰਾਆ ਮੈਨੂੰ ਸਮਝ ਨੀ ਆ ਰੇਆ ਕੁਛ ਐਕਸਲ ਦਾ।
ਅੱਛਾ, ਨਈ ਨਈ ਸਿੱਖਲਓ ਧਿਆਨ ਨਾਲ। ਲਾ ਕੀ ਕੰਪਿਊ ਤੇ ਬੋਤ ਜਰੂਰੀ ਹੈਗੈ। ਅੱਜ ਕੱਲ ਦੀ ਡਿਮਾਂਡ ਈ ਕੰਪਿਊਟਰ ਏ। ਭਾਵੇ ਤੁਸੀਂ ਗਵਰਮੈਂਟ ਜੋਬ ਗੌਰਮੈਂਟ ਫੀਲਡ ਤੇ ਟਰਾਈ ਕਰ ਲਓ ਭਾਵੇਂ ਕਿ ਕਿਸੇ ਵੀ ਫੀਲਡ ਤੇ ਚਲ ਜਾਓ ਓ ਕੰਪਿਊਟਰ ਮੰਗਦੇ ਨੇ ਕੰਪਿਊਟਰ ਕੀਤਾ ਹੋਏਆ ਤੇ ਓਦੇ ਨਾਲ ਈ ਪੰਜਾਬੀ ਲੈਂਗੁਏਜ ਮੰਗਦੇ ਨੇ ਓ ਤੇ ਇੰਗਲਿਸ਼ ਤੇ ਕੰਪਲਸਰੀ ਏ।
ਹੂੰ ਹੂੰ ਓ ਤੇ ਹੈ ਈ ਏ। ਹੋਰ ਤੁਆਡਾ ਡੇਲੀ ਰੂਟੀਨ ਕੀ ਏ?
ਹਾਂਜੀ ਹਾਂਜੀ, ਐ ਤੇ ਹੈ।
ਕੀ ਕੈਰੇ?
ਮੈਂ ਕੇਆ ਐ ਤੇ ਹੈ ਈ ਐ।
ਹਾਂ ਹੋਰ ਤੁਆਡਾ ਤੁਸੀ ਔਨਲਾਈਨ ਸ਼ੋਪਿੰਗ ਕਰਦੇ ਓ ਔਫਲਾਈਨ?
ਔਫਲਾਈਨ।
ਔਫਲਾਈਨ।
ਹਾਂਜੀ।
ਚਲੋ ਵਧੀਆ ਗੱਲ ਆ।
ਹਾਂ, ਚਲੋ ਮੈਂ ਤੁਆਨੂੰ ਕਰਨਾ ਵਾਂ ਵਿੱਚ ਕਿਸੇ ਦਾ ਕੋਲ ਆ ਰੇਐ।
ਹਾਂਜੀ ਕੋਈ ਨਾ।
ਠੀਕ ਐ ਜੀ।
ਓਕੇ।